ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ੍ਰ
ਹਾਂਜੀ ਠੀਕ ਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਘਰ ਪਰਿਵਾਰ
ਜੀ ਠੀਕ ਆ ਸਭ ਠੀਕ ਨੇ ਤੁਸੀਂ ਸੁਣਾਓ ਘਰ ਠੀਕ ਨੇ ਸਭ
ਛੇ
ਹਾਂਜੀ ਸਭ ਠੀਕ ਬਸ ਛੋਟੇ ਨੇ ਥੋੜੇ ਸ਼ਰਾਰਤੀ ਨੇ ਤੇ ਹੁਣੇ ਸੁਤੇ ਨੇ ਬਸ
ਚਲੋ ਬੱਚੇ ਨੀ ਸ਼ਰਾਰਤੀ ਹੋਣਗੇ ਤੇ ਕੌਣ ਸ਼ਰਾਰਤੀ ਹੋਏਗਾ ਬੱਚਿਆਂ ਨੇ ਕਰਨੀਆਂ ਸ਼ਰਾਰਤਾਂ ਅਸੀਂ ਵੀ ਆਪਣੇ ਟਾਈਮ ਸ਼ਰਾਰਤੀ ਸੀ ਹੋਰ ਉਹ ਤੇ ਹੈ ਹੀ ਬੱਚਿਆਂ ਨੇ ਕਰਨੀਆਂ ਸ਼ਰਾਰਤਾਂ ਹਾਂ ਹੁਣ ਟਾਈਮ ਵੀ ਹੋ ਗਿਆ ਨਾ ਹਾਂ ਬੱਚਿਆਂ ਦੇ ਸੌਣ ਦਾ ਹੁਣ ਤਾਂ ਸਕੂਲ ਨੀ ਜਾਂਦੇ ਪਏ ਹੋਣੇ ਇਹ ਤੇ ਛੁੱਟੀਆਂ ਚੱਲ ਰਹੀਆਂ ਹੋਣੀਆਂ
ਬਸ ਉਹੀ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਤੁਸੀਂ ਹੁਣ ਇਨਾ ਤੰਗ ਕਰ ਰਹੇ ਹੋ ਸੋਣ ਵਿੱਚ ਜਿਸ ਟਾਈਮ ਸਕੂਲ ਖੋਲ ਜਾਗਾ ਤੁਸੀਂ ਬਹੁਤ ਜ਼ਿਆਦਾ ਤੰਗ ਕਰਨਾ ਜਲਦੀ ਸੌਣ ਦੀ ਆਦਤ ਪਾਓ ਜਲਦੀ ਸੌਣ ਜਲ ਪਾਊ
ਨਹੀਂ ਨਹੀਂ ਐਸੀ ਗੱਲ ਨਹੀਂੀ ਹੈ ਜਦੋਂ ਸਕੂਲ ਖੁੱਲਣਗੇ ਨਾ ਬੱਚੇ ਸਵੇਰੇ ਜਲਦੀ ਉੱਠਣਾ ਪੈਂਦਾ ਥੱਕ ਥੁੱਕ ਕੇ ਆਉਂਦੇ ਨੇ ਸੋ ਜਾਂਦੇ ਨੇ ਉਦੋਂ ਬੱਚੇ ਜਲਦੀ ਹੁਣ ਜਿਵੇਂ ਮੇਰੇ ਬੱਚੇ ਵੀ ਆ ਦੇਖ ਲੋ ਅਜੇ ਤੱਕ ਕੋਈ ਪਤਾ ਨੀ ਸੁਣਦਾ ਪਰ ਜਦੋਂ ਸਕੂਲ ਖੁੱਲਦੇ ਨਾ ਫਿਰ ਦਸ ਹਜੇ ਆਪੇ ਬੋਲਦੇ ਨੇ ਕਿ ਨੀਂਦ ਆ ਰਹੀ ਹੈ ਮੰਮਾ ਸੋਣਾ ਉਦੋਂ ਆਪੇ ਆਦਤ ਪੈ ਜਾਂਦੀ ਹੈ ਤੇ ਹੁਣ ਕੁੱਛ ਹਾਂਜੀ
ਛੋਟੇ ਬੱਚੇ ਨਾਲ ਜ਼ਿਆਦਾ ਪਰੇਸ਼ਾਨੀ ਹੈ ਕਿ ਛੋਟੇ ਬੱਚੇ ਨੂੰ ਜਿੰਨਾ ਮਰਜ਼ ਤੁਸੀਂ ਮਾਰੀ ਜਾਓ ਸੋਜਾ ਸੋਜਾ ਸੋਜਾ ਉਹਦੀਆਂ ਉਹ ਉਹਦੀਆਂ ਅੱਖਾਂ ਗਿਰਦੀਆਂ ਪ ਹੋਣਗੀਆਂ ਗਰਦਨ ਗਿਰ ਰਹੀ ਹੋਏਗੀ ਲੇਕਿਨ ਉਹ ਰੋਏਗਾ ਨਹੀਂ
ਬਿਲਕੁਲ ਬਿਲਕੁਲ ਬੱੜੇ ਜਿੱਦੀ ਹੁੰਦੇ ਜੇ ਤੁਸੀਂ ਮੰਨੋਗੇ ਮੇਰੀ ਵੀ ਮੇਰੀ ਵੀ ਬੇਟੀ ਨਾ ਸੋਣਦੀ ਨਹੀਂ ਸੀ ਮੈਂ ਉੱਪਰ ਮਾਰਦੇ ਸੀ ਸੋਜਾ ਹੋਣ ਤੇ ਵੀ ਮੈਂ ਥਕ ਗਈ ਹਾਂ ਸੋਜਾ ਨਹੀਂ ਸੋਣਾ ਬੱਚੇ ਨੇ ਸੋਣਾ ਵੱਡੇ ਨੂੰ ਤੇ ਫਿਰ ਤੁਸੀਂ ਡਾਂਟ ਲਉਗੇ ਨਾ ਫਿਰ ਵੀ ਬਈ ਡਰ ਕੇ ਅੱਖਾਂ ਬੰਦ ਕਰ ਲਏਗਾ ਅ ਨੀ ਡਰਦਾ ਕਿਸੇ ਕੋਲੋਂ ਬਸ ਬੱਚੇ ਨੇ ਨੀ ਸੋਹਨਾ। ਹਾਂ ਬਸ ਬੱਚੇ ਦਾ ਤੇ ਇਹੀ ਹਾਲ ਏ ਫਿਰ ਛੁੱਟੀਆਂ ਚੱਲ ਰਹੀਆਂ ਕਿਧਰੇ ਬੱਚੇ ਜਾਂਦੇ-ਜੁਂਦੇ ਨੀ ਹੈ ਜਿਵੇਂ ਕਿੱਧਰੇ
ਬਸ ਥੋੜਾ ਜਿਹਾ ਬ ਹੁਣੇ ਘੁੰਮ ਕੇ ਆਏ ਸੀ ਬਾਹਰੋਂ ਦੀ ਸਮਰ ਵਕੇਸ਼ਨ ਥੋੜਾ ਦਸ ਇੱਕ ਦਿਨ ਲਗਾ ਕੇ ਆਏ ਸੀ। ਤੇ ਉਸ ਤੋਂ ਬਾਅਦ ਇਹ ਨਾਲੇ ਸਕੂੱਲ ਸਮਰ ਕੰਮ ਸ਼ੁਰੂ ਹੋਇਆ ਮੈਂ ਕਿਹਾ ਹੁਣ ਛੋੜ ਪਰੇ ਪੰਦਰਾਂ ਦਿਨ ਬਚਿਆਂ ਇੰਜੋਏ ਕਰਨ ਦੇ। ਘਰ ਵਿੱਚ ਹੀ। ਤੇ ਥੋੜ੍ਹੀ ਮੈਂ ਇਨੂੰ ਸੈਕਲ ਆਪਣੇ ਮੁੰਡੇ ਨੂੰ ਮੈਂ ਸਾਈਕਲ ਲਿਆ ਤੀ ਸੀ।
ਆ ਅੱਛਾ-ਅੱਛਾ ਸਾਈਕਲ ਚਲਾਏ।
ਵੱਡੀ ਸਾਈਕਲ ਹੈਗੀ। ਥੋੜੀ ਤੇ ਉਹ ਵੱਡੀ ਸਾਈਕਲ ਚਲਾਉਂਦਾ ਆਪਣਾ ਮਸਤੀ ਨਾਲ ਪੂਰੀ। ਤੇ ਮੈਂ ਕਿਹਾ ਚਲੋ ਨੈਕਸਟ ਈਅਰ ਦੇਖਨੇ ਆ ਹੁਨ ਨੇ ਫੇਰ ਇਹਨਾਂ ਨੂੰ ਪਾ ਦਿਆਂਗੇ। ਕੋਈ ਅੱਛੀ ਜੀ ਉਹਦੇ ਵਿੱਚ।
ਹਾਂ ਕੋਈ ਐਕਸ ਐਕਸਟਰਾ ਐਕਟੀਵਿਟੀ ਕਰ ਲੇ ਨਾ ਬੱਚਾ ਇੱਕ ਤੇ ਕੁਛ ਬੱਚੇ ਨੂੰ ਜਿਵੇਂ ਸਵਿਮਿੰਗ ਇਚ ਪਾਤਾ, ਯਾ ਡਾਂਸ ਇਚ ਪਾਤਾ, ਤੇ ਮਿਊਜਿਕ ਇਚ ਪਾਤਾ ਐਵੇਂ ਕੋਈ ਐਕਟੀਵਿਟੀ ਚ ਪਾਦੋ। ਤੇ ਬੱਚਾ ਨਾ ਪੱਤਾ ਕੀ ਅਜ ਕੀ ਐ ਮਾਹੌਲ ਨਾ ਖਰਾਬ ਬੜਾ ਕਿ ਬੱਚੇ ਫੋਨ ਚਲਾਦੇ ਨੇ ਸਾਰ ਦਿਨ ਟੀ ਵੀ, ਫੋਨ ਦੋ ਚੀਜ਼ਾਂ, ਜਿਹਦੇ ਨਾਲ ਬੱਚਿਆਂ ਨੂੰ ਆ ਰਹੀ ਹੈ ਫੈਟ ਮੇਰੇ ਬੇਟੇ ਦਾ ਵੀ ਇਹੀ ਹਾਲ ਐ। ਤੇ ਮੈਂ ਨਾ ਬੜੀ ਪਰੇਸ਼ਾ ਸ਼ਾਨ ਸੀ ਤੁਸੀਂ ਮੰਨੋਗੇ ਨੀ ਮੈਂ ਬਾਜ਼ਾਰ ਕੱਪੜੇ ਲੈਣ ਜਾਂਦੀ ਸੀ ਇਹਦੇ ਨਾਪ ਤੇ ਕੱਪੜੇ ਵੀ ਨੀ ਮਿਲਦੇ ਸੀ। ਫੇਰ ਮੈਨੂੰ ਇੱਕ ਦਿਨ ਬੜਾ ਹੀ ਹੋਇਆ ਮੈਂ ਕੀ ਕਰਾਂ ਇਹਦੇ ਤੇ ਹੱਸੀ ਵੀ ਆਂਦੀ ਸੀ। ਗੁੱਸਾ ਵੀ ਆਉਂਦਾ ਸੀ ਮੈਂ ਕੀ ਕੀ ਤਾ ਫੇਰ ਕੀ ਕਰਦੀ ਫੇਰ ਮੈਂ ਕੀ ਕੀਤਾ ਸਾਡੇ ਨਾ ਕੋਲ ਹੀ ਹੈਗੀ ਅਕੈਡਮੀ ਟਾਈਕਾਂਡੋ ਦੀ। ਮੈਂ ਫੇਰ ਆਪਣੇ ਬੇਟਾ ਨੂੰ ਤਾਈਕਾਂਡੋ ਭੇਜਿਆ ਬਈ ਚਲੋ ਇੰਨਾ ਚੇਂਜ ਤੇ ਨਹੀਂ ਕਿਉਂਕਿ ਤੁਸੀਂ ਬੱਚੇ ਦਾ ਮੂੰਹ ਨੀ ਬੰਦ ਕਰਵਾ ਸਕਦੇ ਜੰਕ ਫੂਡ ਤੋਂ, ਜਿੰਨਾ ਮਰਜ਼ੀ ਰੋਕ ਲੋ ਹੈਲਦੀ ਖਵਾ ਲੋ ਦੋ ਦਿਨ ਹੈਲਦੀ ਖਵਾਓਗੇ ਤੀਸਰੇ ਦਿਨ ਉਹਨੇ ਜੰਕ ਫੂਡ ਤੇ ਹੀ ਆਨਾ। ਤੇ ਫਿਰ ਮੈਂ ਕਿਹਾ ਕਿ ਹਨਾ ਬੱਚੇ ਨੂੰ ਅਸੀਂ ਡਾਇਟ ਵੀ ਨੀ ਕਹਿ ਸਕਦੇ ਤੂੰ ਡਾਇਟ ਕਰ ਇੰਨੇ ਵੱਧਣ ਵਾਲੀ ਉਮਰ ਏ ਮੈਂ ਫੇਰ ਕੀ ਕਿਹਾ ਚੱਲ ਜੋ ਵੀ ਖਾਂਦਾ ਖਾਏ ਵੀ ਚੱਲ ਜੰਕ ਫੂਡ ਦੀ ਗੱਲ ਨੀ ਉਵੇਂ ਵੀ ਅਸੀਂ ਡਾਇਟ ਤੇ ਨਹੀਂ ਨਾ ਲਿਜਾ ਸਕਦੇ ਇਨੇ ਬੱਚੇ ਨੂੰ ਮੈਂ ਕਿਹਾ ਚੱਲ ਉਹਨੇ ਰੋਟੀ ਤਾਂ ਤਿੰਨੋ ਟਾਈਮ ਖਾਣੀ ਹੈ ਪਰ ਮੈਂ ਕੀ ਕੀਤਾ ਕਿ ਟਾਈਕਾਂਡੋ ਤੇ ਪਾਤਾ ਹੈ ਹੁਣ ਜਦੋਂ ਅਹ ਸਕੂਲੋਂ ਥੱਕਿਆ ਆਂਦਾ ਹੈ ਉਸ ਤੋਂ ਬਾਅਦ ਟਿਊਸ਼ਨ ਜਾਣਾ ਉੱਥੇ ਤੱਕਦਾ ਪਿਆ ਉੱਥੋਂ ਦੀ ਇੱਕ ਡੇਢ ਘੰਟਾ ਢਾਈ ਘੰਟਾ ਉੱਥੋਂ ਥੱਕਦਾ ਪਿਆ ਵੀ ਥੱਕ ਕੇ ਨਾ ਫੇਰ ਇਹ ਕੀ ਹੁੰਦਾ ਹੈ ਕਿ ਵੀ ਇਹਦਾ ਸਰੀਰ ਥੋੜਾ ਜਿਹਾ ਹਲਕਾ ਹੋ ਗਿਆ। ਨਹੀਂ ਤੂੰ ਘਰ ਕੀ ਏ ਫੋਨ ਦੇਖਣਾ ਟੀ ਵੀ ਦੇਖਣਾ ਅੱਖਾਂ ਤੇ ਅਸਰ ਪੈਂਦਾ ਪਿਆ ਦਿਮਾਗ ਤੇ ਅਸਰ ਪੈਂਦਾ ਪਿਆ ਬੋਡੀ ਤੇ ਅਸਰ ਪੈਂਦਾ ਪਿਆ ਇਸ ਤੋਂ ਬੈਟਰੇ ਬਾਹਰ ਕੱਢ ਦੋ ਬੱਚਿਆਂ ਨੂੰ
ਉਹੀ ਨਾ ਮੈਂ ਇਸਸੇ ਚੱਕਰ ਚ ਉਹ ਸਾਈਕਲ ਲੈ ਕੇ ਦਿੱਤੀ ਮੁੰਡੇ ਨੂੰ ਸਾਡੇ ਘਰ ਦੇ ਕੋਲ ਪਾਰਕ ਹੈਗੀ ਹੈ
ਅੱਛਾ
ਕਾਫੀ ਉੱਥੇ ਬੱਚੇਿਆਂ ਹਨ ਨੈਕਸ ਟਾਈਮ ਨਾਲ ਛੱੀਆਂ ਪਈਆਂ ਛਾਲੇ ਬਚਿਆ ਦਿਨੇ ਦਿਨੇ ਟਾਈਮ ਸਾਰੇ ਮਾਂ ਬਾਪ ਦਿਨ ਦਿਨੇ ਟਾਈਮ ਵੀ ਤੇ ਮੈਂ ਉੱਥੇ ਸਾਈਕਲ ਲੈ ਤੇ ਸਾਰਾ ਉੱਥੇ ਰਾਊਂਡ ਮਾਰਦਾ ਬੜਾ ਦੂਰ ਦੂਰ ਤੱਕ ਥੋੜਾ ਜਿਹਾ ਨੂੰ ਸਾਇਕਲਿੰਗ ਚਲਾ ਕਰ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ
ਹਾਂ ਹਾਂ ਹਾਂ ਉਓਹੀ ਨਾ ਸਹੀ ਗੱਲ ਹੈ ਬਿਲਕੁਲ
ਹੋਰ ਐਕਟੀਵਿਟੀ ਕਰਾਉਣਾ ਚਾਹੁੰਦਾ ਵਾ ਮੈਨੂੰ ਪਤਾ ਵੀ ਇਹ ਸਭ ਕੁਛ ਬੱਚਿਆਂ ਨੂੰ ਕੀ ਕਰਾਉਣਾ ਹੈ ਲੇਕਿਨ ਮੈਂ ਕਿਹਾ ਚੱਲ ਲੱਗ ਗਿਆ ਛੋਟਾ ਥੋੜਾਿ ਕਿਉ ਸਟਟਰੈਸ ਬਣਾ ਦੀ ਬੋਡੀ ਤੇ ਥੋੜਾ ਜਿਹਾ ਦੋ ਤਿੰਨ ਸਾਲ ਹੋ ਜਾ ਇਹਨੂੰ ਅੱਛੇ ਤਰੀਕੇ ਨਾਲ ਰਟੀ ਟੀਨ ਕਰਾਵਾਂਗਾ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹੀ ਗੱਲ ਹੈ ਨਾ ਕਿ ਬੱਚਿਆਂ ਨੂੰ ਅਸੀਂ ਨਾ ਇੰਨਾ ਜ਼ੋਰ ਪਾ ਹੀ ਨਹੀਂ ਸਕਦੇ ਨਾ ਹੈ ਤੇ ਛੋਟੇ ਨਾ ਵਿਚਾਰੇ ਦਾ ਖੇਲਣ ਦਾ ਦਿਲ ਵੀ ਕਰਦਾ ਹੈ ਟੀ ਵੀ ਵੀ ਦੇਖਣਾ ਇਹਨਾਂ ਨੇ ਫੋਨ ਵੀ ਦੇਖਣਾ ਅਸੀਂ ਕਿੰਨਾ ਘੁੰਮਣਾ ਕਰ ਲਾਂਗੇ ਇੱਕ ਟਾਈਮ ਤੇ ਦਿਖਾਂਗੇ ਚੱਲ ਕੋਈ ਗੱਲ ਨੀ ਵਿਚਾਰਾ ਦੇਖ ਲਏ ਤੇ ਉਹ ਇਹਨਾ ਮੈਂ ਵੀ ਹੁਣੇ ਵੀ ਸੀ ਕਿ ਅ ਪਤਾ ਕੀ ਲੇਟ ਹੀ ਰਹਿੰਦਾ ਸੀ ਜਿਵੇਂ ਪਹਿਲੇ ਕੀ ਹੁੰਦਾ ਸੀ ਸਾਡੇ ਟਾਈਮ ਤੇ ਸਾਡੇ ਕੋਲ ਫੋਨ ਨੀ ਸੀ ਟੀ ਵੀ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਲੱਗਦੀ ਸੀ ਕੇਵਲ ਲੱਗਦਾ ਹੁੰਦੀ ਸੀ ਤੇ ਇੱਕੋ ਟੀ ਵੀ ਹੁੰਦਾ ਸੀ ਕਾਰ ਵਿੱਚ ਸਾਰੇ ਉਹੀ ਦੇਖਦੇ ਸੀ ਤੇ ਹੁਣ ਜਿੰਨੇ ਬੱਚੇ ਓਨੇ ਫੋਨ ਤੇ ਓਨੇ ਟੀ ਵੀ ਏ ਤੇ ਉਹੀ ਅਸੀਂ ਲੋਕ ਕੀ ਕਰਦੇ ਸੀ ਅਸੀਂ ਫਿਰ ਸ਼ਾਮੀ ਕੀ ਕਰਦੇ ਸੀ ਬਾਹਰ ਨਿਕਲ ਜਾਂਦੇ ਸੀ ਪਤਾ ਪੁਰਾਣੀਆਂ ਗੇਮਾਂ ਅਸੀਂ ਖੇਲਦੇ ਸੀ ਕਿੰਨੀਆਂ। ਤੇ ਯਾਦ ਹੋਏਗਾ। ਤੁਹਾਨੂੰ ਜਿਵੇਂ ਅਸੀਂ ਸਾਪੁੜ ਖੇਲਦੇ ਸੀ। ਗਟੇ ਖੇਲਣੇ ਤੇ ਹਾਂ ਬੱਚੇ ਪਹਿਲੇ ਬੱਚੇ ਅਗਰ ਟਾਇਰ ਲੈਕੇ ਅੱਛਾ ਪਹਿਲੇ ਨਾ ਪੇਰੈਂਟਸ ਸਾਈਕਲਾਂ ਵੀ ਨੀ ਦਵਾਉਂਦੇ ਸੀ ਬੱਚਿਆਂ ਨੂੰ ਉੱਸ ਟਾਈਮ ਤੇ ਉਦੋਂ ਵੱਡੇ- ਸਾਇਕਲ ਤੇ ਤੁਸੀਂ ਮੰਨਦੇ ਹੋ ਵਿੱਚ ਲੱਤਾਂ ਫਸਾ ਕੇ- ਕਿ ਉਹ ਘੁਮਾ-ਘੁਮਾ ਕੇ ਸਾਇਕਲ ਸਿੱਖ ਲੈਂਦੇ ਸੀ! ਹ ਨਾ ਕੈਂਚੀ ਸਾਇਕਲ। ਉਵੇਂ ਬੱਚੇ ਚਲਾ ਚਲਾ ਕੇ ਸੀ ਮੈਨੂੰ ਯਾਦ ਆ ਗਿਆ ਪੁਰਾਣੀ ਗੱਲਾਂ ਬਈ ਅਸੀਂ ਲੋਕ ਇਹ ਚੀਜ਼ਾਂ ਕਰਦੇ ਸੀ ਅੱਜ ਕੱਲ ਅਸੀਂ ਜਿੰਨੀ ਫੈਸਿਲਿੱਟੀ ਬੱਚਿਆਂ ਨੂੰ ਦੇ ਰਹੇ ਹਾਂ ਨਾ ਉਹੱਦੇ ਨਾਲ ਉਹ ਉਲਟਾ ਨੁਕਸਾਨ ਹੀ ਰਿਹਾ ਹੈ।
ਹਾਂ ਸਹੀ ਗੱਲ ਹੈਗੀ।
ਹਨਾ ਹੋਰ ਨੁਕਸਾਨ ਹੀ ਰਿਹਾ ਉਹਦੇ ਨਾਲ ਨਾ ਬੱਸ ਬੱਚੇ ਅੱਜ ਕੱਲ ਦੇ ਮੰਨਦੇ ਵੀ ਨੀ ਅੱਜ ਕੱਲ ਜਿਵੇਂ ਫੈਸ਼ਨ ਹੋ ਗਿਆ ਸਾਡੇ ਟਾਈਮ ਤੇ ਕਿੱਥੇ ਸੀ ਏਸੀ ਵਗੈਰਾ ਵੀ ਸੋਚੋ ਤੇ ਤੇ ਅਸੀਂ ਗਰਮੀ ਚ ਸਕੂਲੋਂ ਆਣਾ ਗਰਮੀ ਚ ਇਨਵਰਟਰ ਵੀ ਨੀ ਹੁੰਦਾ ਸੀ ਸਾਡੇ ਟਾਈਮ ਤੇ
ਹ ਬਿਲਕੁਲ ਸਹੀ ਗੱਲ ਹੇਗੀ ਅ
ਸਕੂਲੋਂ ਆਣਾ ਆਦੇ ਲਾਈਟ ਵੀ ਨਾ ਹੋਣੀ ਕਈ ਵਾਰੀ ਤੇ ਇੰਨੀ ਗਰਮੀ ਚ ਬਹਿਣਾ ਉਹ ਹੱਥ ਹਲੀ ਪੱਖੀਆਂ ਪਹਿਲੇ ਚਲਦੀਆਂ ਸੀ ਹੁਣ ਵੀ ਮਿਲਦੀਆਂ ਵੈਸੇ ਉਹਤੇ
ਬਸ ਕਿਸੇ ਨੂੰ ਆਦਤ ਨੀ ਹੈ ਪੱਖੀ ਚਲਾਣ ਦੀ ਕੋੌਨ ਚਲਾਣਦਾ?
ਬੱਚਿਆਂ ਨੂੰ ਤੇ ਪਤਾ ਵੀ ਨੀ ਹੋਣਾ ਬੱਸ ਉਦੋਂ ਆਦੀ ਏ ਤੁਸੀ ਮੰਨੋਗੇ ਸਾਡੇ ਘਰ ਪੱਖੀ ਆਂ ਆਦੀ ਹੈ ਕਦੋਂ ਆਉਦੀ ਹੈ ਜਦੋਂ ਇਹ ਨਮਾਨੀ ਕਸਤੀ ਆਉਂਦੀ ਨਾ ਜਦੋਂ ਗੁਰਦੁਆਰੇ ਫਰੂਟ- ਦਿੰਦੇ ਨੇ ਤੇ ਉਹ ਉਦੋਂ ਨੂੰ ਉਦੋਂ ਪੱਖੀ ਆਦੀ ਹੈ ਬੱਚੇ ਬੜੇ ਖੁਸ਼ ਹੁੰਦੇ ਨੇ ਪੱਖੀ ਦੇਖ ਕੇ ਕੇ ਕੀ ਹੈ ਕਿ ਹੁੰਦੇ ਮੰਮਾ? ਪਰ ਗਰਮੀਆਂ ਚ ਇੱਕ ਕਿਸੇ ਟਾਈਮ ਉਹਦੀ ਜ਼ਰੂਰਤ ਵੀ ਜ਼ਰੂਰ ਪੈਂਦੀ ਜੇ ਐਸਾ ਦਿਨ ਆਦਾ ਜੇ ਨਾ ਲਾਈਟ ਹੁੰਦੀ ਹੈ ਨਾ- ਪਾਣੀ ਫਿਰ ਉਹ ਪੱਖੀ ਦਾ ਗੰਦਾ ਸਹਾਰਾ ਹੀ ਮਿਲਦਾ ।
ਹਮ ਬਿਲੱਕੁਲ ਬਿਲੱਕੁਲ ਅਸੀਂ ਵੀ ਜਦੋਂ। ਮੇਰਾ ਇੱਕ ਵੱਡਾ ਭਰਾ ਹੈਗਾ। ਤਾਇਆ-ਤਾਇਆ ਤਾਂ ਹੈਗਾ ਅਸੀਂ ਕੀ ਕਰਦੇ ਸੀ ਇੱਕ ਛੋਟਾ ਜਿਹਾ ਡਰਮੁੰ ਹੁੰਦਾ ਸੀ।
ਅੱਛਾ ਅੱਛਾ।
ਉਹਨੂੰ ਨਾ ਉਪਰੋਂ ਦੀ ਕੱਟ ਲੈਂਦੇ ਸੀ। ਤੇ ਉਹਦੇ ਵਿੱਚ ਇੱਕ ਇਕ ਤਰੱਫ ਰੱਸੀ ਬਨ ਲੈਂਦੇ ਸੀ।
ਅੱਛਾ।
ਏਕ ਬੰਦਾ ਔ ਡਰਮ ਦੇ ਵਿੱਚ ਬੈ ਜਾਂਦਾ ਸੀ ਇੱਕ ਔਨੂੰ ਖਿੱਚਦਾ ਸੀ। ਸਾਡੀਆਂ ਐ ਖੇਡਾਂ ਹੈਗੀਆਂ ਸੀ।
ਹਾਂ, ਪੈਲੇ ਤੇ ਅੱਛਾ ਬੰਟੇ ਖੇਲਦੇ ਸੀ ਪੈਲੇ ਬੱਚੇ। ਅੱਜ-ਕੱਲ ਬੱਚਿਆਂ ਨੂੰ ਐ ਚੀਜ਼ਾਂ ਪਤਾ ਈ ਨੀ, ਅੱਜ-ਕੱਲ ਬੰਟੇ ਡੈਕੋਰੇਸ਼ਨ ਈ ਚ ਆ ਗਈਆਂ ਜੇ ਦੇਖਿਆ ਨਾ ਔ ਫੋਰ ਟੇਬਲ ਦੇ ਵਿੱਚ ਸਜਾਂਦੇ ਪੇ ਨੇ ਔਈ ਨਾ। ਪੈਲੇ ਬੱਚੇ ਗੇਮਾਂ ਐਈ ਖੇਲਦੇ ਅਸੀਂ ਕੀ ਕਰਦੇ ਸੀ ਸਾਡੀ ਛੱਤ ਨਾ ਬੌਤ ਵੱਡੀ ਸੀ। ਅਸੀਂ ਔਥੇ ਸਟੈਪੁਡ ਬਣਾ ਲੈਂਦੇ ਸੀ, ਔ ਮੱਲੇ ਦੇ ਬੱਚੇ ਵੀ ਆ ਜਾਣੇ ਕੁੜੀਆਂ। ਅਸੀਂ ਮਿਲਕੇ ਸ਼ਾਮੀ ਸਟੈਪ ਪੁੜ ਜੁਰੂ ਖੇਲਣਾ। ਅ ਗਲੀ ਚ ਕਿਸ ਦਾ ਮਕਾਨ ਬਣਨਾ, ਔਣੇ ਬਜਰੀ ਸਟਵਾਣੀ ਔਦੇ ਚੋਂ ਚੰਗੇ ਚੰਗੇ ਸੋਣੇ ਸੋਣੇ ਪੱਥਰ ਨਿਕਾਲਣੇ ਪੰਜ। ਔ ਗੀਤੇ ਖੇਲਣੇ। ਇੱਕ ਜੰਪ ਵਾਲੀ ਗੇਮ ਹੋੰਦੀ ਸੀ, ਹੱਥ ਨੂੰ ਅਸੀਂ ਔ ਕਰ ਕਰਕੇ ਨਾ ਲੰਬਾ ਕਰ ਕਰ ਕੇ ਯਾਦ ਏ ਤੁਵੈਨੂੰ।
ਹਾਂ, ਇੱਕ ਔ ਹੁੰਦਾ ਹੀ ਅ ਬੋੱਕਸ ਬਣਾਂਦੇ ਸੀ ਜੇੜੇ ਵੱਡੇ ਵੱਡੇ ਬੋੱਕਸ ਬਣਾਂਦੇ ਸੀ ਜੇਰੇ।
ਐਨਾ ਇੱਕ ਦੋ ਬੰਦੇ ਬੈੰਦੇ ਸੀ, ਤੇ ਦੋ ਬੰਦੇ ਟੱਪਦੇ ਸੀ, ਔ ਹੱਥ ਪੈਲਾਂ ਏਕ ਘੱਤ ਰੱਖਦਾ ਸੀ, ਫੇਰ ਦੂਸਰਾ ਪਾਰਟਨਰ ਦੂਸਰਾ, ਆ ਨਾ। ਤਾਂ ਕਿੰਨੀ ਗੇਮਾਂ ਸੀ, ਅੱਜ-ਕੱਲ ਦੇ ਬੱਚਿਆਂ ਨੂੰ ਤਾਂ ਕੁੱਛ ਵੀ ਨੀ ਪਤਾ ਹੋਏਗਾ ਨਾ ਐਦੇ ਬਾਰੇ। ਓਹ ਨਾ ਅੱਜ-ਕੱਲ੍ਹ ਬੱਚੇ ਟੀ ਵੀ ਉੱਤੇ ਤੇ ਫੋਨ ਉੱਤੇ ਡਿਪੈਂਡ ਹੋਗੇ ਨੇ ਨਾ ਜੈਦਾ। ਤੇ ਸਾਡੇ ਟਾਈਮ ਐ ਚੀਜ਼ਾਂ ਈ ਨੀ ਸੀ ਅਸੀਂ ਤਦ ਦੇ ਕਰ ਕਿਉਂਕਿ ਅਸੀਂ ਸਾਡੇ ਲੋ ਸਾਡੇ ਟੈਮ ਨਾ ਅਸੀਂ ਫਿਜੀਕਲ ਐਕਟੀਵਿਟੀ ਐ ਬੌਤ ਕਰ ਲੈਂਦੇ ਸੀ ਰੱਸੀ ਟੱਪਣਾ ਹੈਨਾ। ਮੇਰੀ ਭੈਣ ਤੇ ਮੈਂ ਕੀ ਕਰਦੇ ਸੀ ਅਸੀਂ ਜਿਵੇਂ ਛੱਤ ਤੇ ਜਾਣਾ ਸ਼ਾਮੀ ਮੇਰੀ ਵੱਡੀ ਭੈਣ ਪੰਜ ਸੌ ਇੱਕ ਵਾਰੀ ਚ ਟੱਪ ਲੈਂਦੀ ਸੀ ਰੱਸੀ।
ਹਾਂ।
ਹਾਂ, ਅਸੀਂ ਐ ਕਰਦੇ ਸੀ ਸਾਰਾ ਤੇ ਔ, ਫਿਰ ਅਸੀਂ ਫਿਟ ਸੀ ਬਿਲਕੁਲ ਤੇ ਅੱਜ-ਕੱਲ ਦੇ ਬੱਚਿਆਂ ਨੂੰ ਦੇਖੋ ਹਾਏ ਮੰਮੀ ਐ ਹਾਏ ਐ ਤੇ ਔਈ ਤੇ ਸਭ ਕੁਛ ਅਸੀਂ ਸਿਆ ਦੈ, ਅੱਜ-ਕੱਲ ਦੇ ਬੱਚੇ ਨੀ ਸੈੰਦੇ ਨਾ।
ਸਹੀ ਗੱਲ ਐ, ਜੇ ਐਨਾ ਕੋ ਜਰਾ ਜਾ ਕੁਛ ਕਸ਼ਟ ਕਰਾਦੋ ਕੈੰਦੇ ਨੇ ਬੱਸ ਬੱਸ ਬੱਸ ਬੱਸ। ਬੱਸ ਬੱਸ।
ਬਾਸ, ਬਿਲਕੁਲ ਹਾਂ ਬੱਸ ਥੱਕ ਗਿਆ ਵਾਂ, ਹੋਰ ਕਿੰਨਾ ਕੁ ਕਰਵਾਓਗੇ। ਅਸੀਂ ਕਿੰਨਾ ਕਰਦੇ ਸੀ ਅੱਛਾ ਸਕੂਲ ਕੋਲਜ ਅਸੀਂ ਜਾਣਾ, ਅਸੀਂ ਪੈਦਲ ਜਾਣਾ।ਚਾਰ ਪੰਜ ਕਿਲੋਮੀਟਰ ਸੀ ਸਾਡ ਤੇ ਘਰ ਤੋਂ ਅਸੀਂ ਪੈਦਲ ਜਾਣਾ। ਪੈਦਲ ਜਾਣਾ ਆਣਾ।ਅੱਜ-ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਦੋ ਚੱਕ ਸਿਰਫ ਅਪਣੇ ਘਰ ਤੋਂ ਅਹ ਥੋੜ੍ਹੀ ਜੀ ਅੱਗੇ ਤੱਕ ਦੇ ਲੁਆ ਦੋ ਤੇ ਓਦੇ ਚ ਵੀ ਬੱਚਾ ਰੋਣ ਲੱਗ ਜਾਂਦੈ।
ਸਹੀ ਗੱਲ ਹੈਗੀ। ਬਸ, ਐਸ ਐਸ ਚੀਜ਼ ਚ ਆਗੇ ਮੇਂ ਗੁਡ ਮੇਰੀ ਗੁੜੀਆਂ ਆਗੇ ਹੈਗੀ ਏ ਐ ਚੀਜ਼ ਚ।
ਚਾਅ ਹ।
ਔ ਤਾਂ ਬੈੰਦੀ ਈ ਨੀ ਆ, ਔਨੂੰ ਤਾਂ ਅਸੀਂ ਬੋਲ ਬੋਲ ਕੇ ਥਕ ਜਾਂਣੇ ਆਂ।
ਉਹ ਮੈਂ ਦੇਖੀ ਦੀ ਏ ਬੜੀ ਕਿਊਟ ਜੀ ਹੈ ਪਿਆਰੀ ਜੀ।
ਉਹ ਤੇ ਸਾਰਾ ਦਿਨ ਦੋੜਾ ਲੋ, ਸਾਰਾ ਦਿਨ ਦੋੜਾਂ ਲੋ, ਜੋ ਮਰਜ਼ੀ ਐਕਟੀਵਿਟੀ ਕਰਾ ਲੋ।
ਅੱਛਾ, ਚੰਗੀ ਗੱਲ ਨਾ ਫੇਰ ਸਗੋਂ।
ਬੜੀ ਦੋੜਦੀ ਏ, ਬੜੀ ਦੌੜਦੇ।
ਤਾਂਹੀ
ਬਲਕਿ ਸਾਰੇ ਕਹਿੰਦੇ ਨੇ ਟੋ ਨੂੰ ਚੈੱਕ ਕਰਾਓ। ਇਹਨੂੰ ਕੋਈ ਇਨਫੈਕਸ਼ਨ ਤਾਂ ਨਹੀਂ ਹੈ। ਪੇਟ ਚ ਗਰੋਥ ਨੀ ਹੋ ਰਹੀ ਗਰੋਥ, ਚੈੱਕ ਕੀ ਕਰਾਈਏ? ਕਿਤੇ ਟਿੱਕ ਕੇ ਬੈਠੇ, ਤਾਂ ਹੀ ਇਹਨੂੰ ਚੈੱਕ ਕਰਾਈਏ। ਕਿ ਤਾਂ ਟਿਕਦੀ ਨ ਹੈ ਰੋਟੀ ਖਾ ਰੋਟ ਰੋਟੀ ਖਾਣੀ ਇਹਨੇ ਦੌੜ ਦੌੜ ਕੇ ਰੋਟੀ ਖਾਣੀ।
ਅੱਛਾ ਨਹੀਂ ਫੇਰ ਐਵੇਂ ਤਾਂ ਬੱਚਾ ਐਕਟਿਵ ਹੈ ਸਗੋਂ। ਅਹਾਂ ਹਾਂ ਠੀਕ ਹੈ ਜੀ, ਹਾਂਜੀ ਚਲੋ ਜੀ ਫੇਰ ਕਰਦੇ ਰਹਨਾ ਫੋਨ, ਠੀਕ ਹੈ ਜੀ, ਸਸਿ ਸ਼੍ਰੀ ਕਾਲ ਜੀ, ਸਸਿ ਸ਼੍ਰੀ ਕਾਲ ਸਸਿ ਸ਼੍ਰੀ ਕਾਲ।